ਹੈਲੋ।
ਹੈਲੋ।
ਸਸ ਸ਼੍ਰੀ ਕਾਲ ਭਾਈ ਸਾਬ।
ਸਸ ਸ੍ਰੀ ਕਾਲ ਜੀ ਕੀ ਹਾਲ ਨੇ ਮਹਾਰਾਜ?
ਵਧੀਆ ਜੀ ਵਧੀਆ ਹੋਰ ਤੁਸੀ ਸੁਣਾਓ ਠੀਕ ਓ?
ਵਧੀਆ-ਵਧੀਆ।
ਹੋ ਹੋਰ ਬਸ ਲੇਟੇ ਹੋਏ ਆ ਜੀ ਤੁਸੀਂ ਸੁਣਾਓ।
ਬਹੁਤ ਵਧੀਆ ਡੈਡੀ ਠੀਕ ਨੇ!
ਹਾਂਜੀ ਹਾਂਜੀ ਸਭ ਵਧੀਆ। ਗਏ ਸੀ ਗੁਰਦੁਆਰੇ ਸਵੇਰੇ।
ਹਾਂ-ਹਾਂ ਹੋ ਆਏ ਸੀ ਅੱਜ ਬਰਸਾਤ ਆ ਗੱਲ ਬੜੀ ਤੇਜ਼।
ਹੋਰ ਬਰਸਾਤ ਬੜੀ ਤੇਜ਼ ਆ ਗਈ ਸੀ ਅੱਜ ਤੇ।
ਫਿਰ ਤੁਸੀਂ ਕਾਰ ਤੇ ਗਏ ਕਿਵੇਂ ਗਏ?
ਨਹੀਂ ਅਸੀਂ ਸਵੇਰੇ ਪਹਿਲੇ ਅਸੀਂ ਦੇਖਿਆ ਇੰਨਾ ਕੁੱਛ ਹੈ ਨਹੀਂ ਸੀ ਐਦਰ ਦਾ। ਤੇ ਫੇਰ ਅਸੀਂ ਬਾਈਕ ਤੇ ਹੀ ਚੱਲੇ ਗਏ ਪਰ ਆਂਦੀ ਵਾਰੀ ਤੇ ਉਏ-ਹੋਏ ਬਹੁਤ ਤੇਜ਼ ਬਾਰਿਸ਼ ਸੀ।
ਉਹੀਓ ਸਾਡੇ ਵਾਲਾ ਕੰਮ ਹੋ ਗਿਆ ਜੀ। ਅਸੀਂ ਵੀ ਭਿਜਦੇ ਹੀ ਆਏ ਹਾਂ ਬਸ ਹੋਰ ਬਸ ਕੀ ਦੱਸਾਂ- ਮੈ ਕਿਹਾ ਚੱਲ ਸ਼ੂਕਰ ਏ ਥੋੜਾ-ਬੋਤ ਘੱਟ ਗਿਆ ਮੀਹ ਹਾਂ।
ਹਾਂ ਥੋੜ੍ਹੀ ਠੰਡਕ ਹੋ ਗਈ ਏ।
ਹੋਰ ਡੈਡੀ ਠੀਕ ਨੇ
ਹਾਂਜੀ-ਹਾਂਜੀ ਸਭ ਵਧੀਆ।। ਹੋਰ ਕਿਹੜੀ ਕਾਰ ਏ ਤੁਹਾਡੇ ਕੋਲ?
ਕਾਰ ਤੇ ਯਾਰ ਹਣ ਲੇ ਫਿਲਹਾਲ ਲੈਣ ਦਾ ਪਲੈਨ ਹੈਗਾ ਵੇ ਥੋੜਾ ਟੈਮ ਲੱਗੇ ਕੇ ਲਿਆਗੇ ਹੱਲੇ ਹੈ ਨੀ ਵੈਸੇ ਹੈ ਪਾਜੀ ਕੋਲ ਹੈਗੀ ਏ ਕਾਰ।
ਹਾਂਜੀ-ਹਾਂਜੀ ਕਿਹੜੀ ਕਾਰ ਤੇ ਜਾਂਦੇ ਉੱਥੇ ਬੂੜੀਏ?
ਉਹ ਆਪਣਾ ਸਵਿਫਟ ਡਿਜ਼ਾਇਰ।
ਡਿਜ਼ਾਇਰ ਏ ਅੱਛਾ ਤੇ ਕਿੰਨੇ ਦੀ ਲਈ ਸੀ ਤੁਸੀਂ?
ਇਹ ਮੇਰੇ ਖਿਆਲ ਨਾ ਲਈ ਹੋਣੀ ਅਹ ਸਵਾ ਕੁ ਲੱਖ ਦੀ।
ਅੱਛਾ ਤੇ ਵਧੀਆ ਐਵਰੇਜ ਦੇ ਦਿੰਦੀ ਏ।
ਐਵਰੇਜ ਤਾਂ ਠੀਕ ਈ ਏ ਥੋੜਾ ਇੰਜਨ ਉਹਦਾ ਠੀਕ-ਠੀਕ ਈ ਬਸ ਲੋ ਏ ਨਾ ਇੰਜਨ ਹਾਂ।
ਹੂੰ-ਹੂੰ-ਹੂੰ ਹੋਰ ਮੈਂ ਸੁਣਿਆ ਤੁਸੀਂ ਤਬਲਾ ਵੀ ਵਜਾ ਲੈਂਦੇ ਹੋ।
ਹਾਂ ਵਜਾਇਦਾ ਵੀ ਤਬਲਾ ਵਜਾਈਦਾ।
ਅੱਛਾ ਤੇ ਮੈਨੂੰ ਦੱਸੋ ਮੈਂ ਤਬਲਾ-ਤੁਬਲਾ ਖਰੀਦਣਾ ਸੀ ਕੀ ਹੁੰਦਾ ਇਹਦੇ ਚ ਮਤਲਬ ਕਿੰਨੇ ਤੱਕ ਦਾ ਕਿਵੇਂ ਪੁਰਾਣਾ ਲੈਣਾ ਹੈ ਦੱਸੋ ਮੈਨੂੰ ਕੁੱਛ
ਪੁਰਾਣਾ ਤੇ ਮਿਲ ਜਾਏਗਾ ਤੁਹਾਨੂੰ ਮੇਰੇ ਖਿਆਲ ਨਾਲ ਚਾਰ ਕੇ ਹਜ਼ਾਰ ਦਾ ਮਿਲ ਜਾਏਗਾ ਚਾਰ-ਸਾਢੇ ਚਾਰ ਹਜ਼ਾਰ ਦਾ।
ਅੱਛਾ ਤੇ ਤਬਲੇ ਚ ਕੀ-ਕੀ ਹੁੰਂਦਾ ਮੇਨ-ਮੇਨ ਮਤਲਬ
ਤਬਲੇ ਚ ਵੈਸੇ ਮੇਨ ਹੁੰਦਾ ਵੇ ਜਿਨੇ ਤਬਲਾ ਸਿੱਖਣਾ ਨਾ ਉਹਦੇ ਵਾਸਤੇ ਪਹਿਲੇ ਤਬਲਾ ਹੀ ਮੇਨ ਹੁੰਦਾ। ਜਿਨੇ ਤਬਲਾਾ ਸਿਖਣਾ ਥੌੜਾ-ਬੋਤੀ ਤੇ ਉਹ ਵੇ ਹੀ ਆ ਜਾਂਦਾ ਵੇ ਹ਼ੱਥ-ਪੈਰ ਮਾਰੇਗਾ ਚੀਜ਼ ਵਜਾਰੇਗਾ ਪ੍ਰੈਕਟਿਸ ਕਰੇਗਾ ਥੋੜਾ
ਹੂੰ-ਹੂੰ-ਹੂੰ।
ਫੇਰ ਤੁਹਾਨੂੰ ਪਤਾ ਹੀ ਆਪੇ।
ਹਾਂ-ਹਾਂ ਪਰ ਉਹ ਮਾਲਕ ਦੀ ਕਿਰਪਾ ਵੀ ਬਹੁਤ ਜ਼ਰੂਰੀ ਹੁੰਦੀ ਏ ਨਾ।
ਹਾਂ ਮਹਾਰਾਜ ਦੀ ਕਿਰਪਾ ਤਾਂ ਫੇਰ ਪਹਿਲੇ ਹੁੰਦੀ ਏ ਫਿਰ ਹੁੰਦੇ ਨੇ ਸਾਰੇ ਕੰਮ।
ਤੇ ਉਹ ਤਬਲੇ ਚ ਜਿਹੜੀ ਹਥੌੜੀ ਹੁੰਦੀ ਏ ਉਹ ਕਿਸ ਕੰਮ ਆਂਦੀ ਏ?
ਉਹ ਸਕੇੇਲ ਵਸਤੇ ਉੱਪਰ-ਨੀਚੇ ਕਰਨ ਵਾਸਤੇ‌
ਅੱਛਾ-ਅੱਛਾ ਹਾਂ-ਹਾਂ ਉਹ ਜਿਹੜਾ ਹੱਰਮੋਨੀਅਮ ਦੇ ਨਾਲ ਉਹ ਕਰਦੇ ਨੇ ਸੁਰ ਨੂੰ
ਹਾਂ ਕਈਆਂ ਦੀ ਆਵਾਜ਼ ਤਿੱਖੀ ਹੁੰਦੀ ਏ ਉੱਚਾ ਗਾਂਦੇ ਨੇ ਉਹਨਾਂ ਵਾਸਤੇ। ਤੇ ਫੇਰ ਉੱਪਰ ਚਾਹੀਦਾ ਤਬਲੇ ਦਾ ਸੁਰ ਫਿਰ ਕਈਆਂ ਨੇ ਭਾਰੀ ਹੁੰਦੀ ਆਵਾਜ਼ ਉਹ ਫੇਰ ਥੋੜਾ ਨੀਵਾਂ ਰੱਖਦੇ ਨੇ ਜਿਆਦਾ ਉੱਚਾ ਨੀ ਕਰ
ਤੇ ਹੱਰਮੋਨੀਅਮ, ਹਾਰਮੋਨੀਅਮ ਵੀ ਵਜਾ ਲੈਂਦੇ ਹੋ ਤੁਸੀਂ।
ਹਰਮੋਨਿਅਮ ਬਸ ਟਾਈਮ ਪਾਸ ਹੀ ਹੈਗਾ ਬਸ ਥੋੜਾ ਬਹੁਤੇ ਮਹਾਰਾਜ ਦੀ ਕਿਰਪਾ ਨਾਲ ਦੋ ਚਾਰ ਸੁਰਾ ਤਿਆਰ ਹੋ ਗਏ ਨੇ ਬਸ।
ਅੱਛਾ-ਅੱਛਾ ਮਤਲਬ ਸਭ ਕੁਛ ਕਰ ਲੈੰਦੇ ਹੋ।
ਨਾ ਸਭ-ਕੁਛ ਤਾਂ ਨਹੀਂ ਕਰ ਲੈਂਦੇ ਬਾਕੀ ਥੋੜਾ ਬਹੁਤੀ ਹੈ ਮਹਾਰਾਜ ਦੀ ਕਿਰਪਾ ਥੋੜ੍ਹੀ
ਹੂੰ-ਹੂੰ-ਹੂੰ ਚਲੋ ਵਧੀਆ ਹੌਲੀ-ਹੌਲੀ ਸਭ ਆ ਜਾਂਦਾ।
ਹਾਂ ਉਹ ਤੇ ਆਜੇਗਾ। ਉਹ ਤੇ ਆਪੇ ਹੀ ਆ ਜਾਂਦਾ ਲੱਗੇ ਰਹਿੰਗਾ ਤੇ ਆ ਜੇਗਾ ਤੇ ਫੇਰ ਜਿਹੜੀ ਚੀਜ਼ ਨੂੰ ਟੈਮ ਨੀ ਲਗਦਾ
ਮਿਹਨਤ ਬਹੁਤ ਜ਼ਰੂਰੀ ਐ।
ਆਹ ਮਹਿਨਤ ਤੇ ਪਹਿਲੇ ਹੋਰ ਅੱਜ ਕੀ ਬਣਾਇਆ ਘੱਰ?
ਅੱਜ ਸਵੇਰੇ ਆਲੂ ਵਾਲੇ ਪਰੌਂਠੇ ਬਣਾਏ ਸੀ।
ਅੱਛਾ ਅਸੀਂ ਆਲੂ ਵਾਲੀ ਰੋਟੀ ਬਣਾਣ ਲੱਗੇ ਆ ਅੱਜ। ਹੈਲੋ, ਹੈਲੋ, ਹੈਲੋ, ਹੈਲੋ,
ਹੈਲੋ,
ਹਾਂਜੀ, ਆਵਾਜ਼ ਨਹੀਂ ਆ ਰਹੀ।
ਉਹ ਨੈਟਵਰਕ ਚਲਾ ਗਿਆ ਸੀ, ਜੀ ਮੈਂ ਕਹਿ ਰਿਹਾ ਆਲੂ ਵਾਲੇ ਪਰੌਂਠੇ ਬਣਾਏ ਸੀ, ਸਵੇਰੇ ਹੋਰ ਤੁਸੀਂ ਕੀ ਬਣਾਇਆ?
ਹੁਣ ਬਣਾਉਣ ਲੱਗੇ, ਨੇ ਆਲੂ ਵਾਲੇ ਪਰੌਠੇ ਬਣਾਵਾਂਗੇ ਅੱਛਾ ਇਹ ਗੱਲ ਦੱਸੋ।
ਹਾਂਜੀ,
ਵਾਈ ਫਾਈ ਲਵਾਇਦਾ ਹੈ, ਤੁਸੀਂ ਜਾਂ ਓਦਾਂ ਹੀ ਫੋਨ ਤੋਂ
ਹਾਂਜੀ-ਹਾਂਜੀ, ਵਾਈਫਾਈ ਲਵਾਇ ਦਾ ਸੀ।
ਅੱਛਾ, ਕਿਹੜਾ ਲਵਾਇਆ ਨੇ ਤੁਸੀਂ ਵਾਈਫਾਈ?
ਅਸੀਂ ਲੋਇਆ ਜੀ ਏਅਰਟੈਲ ਦਾ।
ਠੀਕ ਚੱਲ ਰਿਹਾ।
ਹਾਂਜੀ ਬਹੁਤ ਵਧੀਆ,
ਅੱਛਾ ਆਪਾਂ ਵੀ ਯਾਰ ਸੋਚ ਅ ਸੀ, ਲਵਾਨ ਅ ਲਗਾ ਪੁੱਛ ਲਈਏ ਜੀਓ, ਦਾ ਤਾਂ ਬੜਾ ਮਹਿੰਗਾ ਪੈਲ
ਹਾਂ-ਹਾਂ-ਹਾਂ, ਉਹੀ ਤਾਂ ਲੈਟ ਗਈ ਹੈ, ਨਾ ਉਹ ਨੈਟਵਰਕ ਚਲੇ ਗਏ ਨੇ।
ਅੱਛਾ-ਅੱਛਾ, ਲੈ ਠੀਕ-ਠੀਕ ਫੇਰ ਤਾਂ ਫੋਨ ਨਾਲ ਕਨੈਕਸ਼ਨ ਹੋ ਜਾਣਾ ਹਾਲ ਹੀ।
ਹਾਂਜੀ-ਹਾਂਜੀ,
ਅੱਛਾ, ਫੋਨ ਸਿਮ ਕਿਹੜੀ ਹੈਗੀ ਹੈ, ਜੀਓ ਦੀ?
ਨਹੀਂ ਨਹੀਂ ਇਸ ਏਅਰਟੈਲ ਹੀ ਚੱਲਦਾ, ਸਾਡੇ ਇੱਥੇ ਇਲਾਕੇ ਇੱਥੇ ਨਾ ਜੀਓ ਨਹੀਂ ਚੱਲ ਰਿਹਾ।
ਅੱਛਾ ਠੀਕ ਈ ਹੈ। ਹਾਂ ਵੈਸੇ ਏਅਰਟੈਲ ਬੜਾ ਵਧੀਆ ਹੈ। ਉਹ ਇਸ ਚੀਜ਼ ਨੂੰ ਲੈ ਕੇ ਨਾ ਅਰੇਂਜ ਨੂੰ ਲੈ ਕੇ ਬਹੁਤ ਅੱਛਾ, ਆਦ ਜਿੱਥੇ ਮਰਜ਼ੀ ਲੈ ਜਾਓ। ਹੈ ਤੇ ਉਹ ਵੀ ਵਧੀਆ,
ਹਾਂ ਹਾਂ ਜੀਓ ਤਾਂ ਬਹੁਤ ਵਧੀਆ ਚੱਲਦਾ ਸੀ, ਸਾਡੇ ਪਹਿਲੇ ਮਕਾਨ ਵਿੱਚ।
ਅੱਛਾ, ਵੈਰੀ ਗੁੱਡ ਠੀਕ ਹੈ ਹੋਰ।
ਕਿਰਾਇਆ,
ਅੱਛਾ ਪੋਰਟ ਕਰਇਆ ਸੀ।
ਹਾਂਜੀ, ਸੋਰੀ ਨੰਬਰ ਫੋਟ ਕਰਵਾਏ, ਜਿੰਨੇ ਵੀ ਸੀਂ।
ਅੱਛਾ ਜੀ,
ਹੂੰ,
ਚਲੋ ਹਾਂ ਜੇ ਜੋ ਜਰੇ ਨ ਲਾਏ ਤਾਂ ਫਾਇਦਾ ਕਾਹਦਾ ਫੇਰ
ਹਾਂ-ਹਾਂ, ਜਿਹੜ ਇੱਥੇ ਨਾ ਥੋੜੇ ਵੀ ਨੈਟਵਰਕ ਨਹੀਂ ਆਉਂਦੇ ਸੀ, ਮਤਲਬ ਥੋੜ੍ਹਾ ਹੌਲੀ-ਹੌਲੀ, ਚੱਲ ਜਾਂਦੀ ਵੀਡੀਓ ਆਉਂਦੇ ਹੀ ਨਹੀਂ ਸੀ, ਇੱਥੇ ਜੀਓ ਤੇ
ਅੱਛਾ, ਹਾਂ, ਫਿਰ ਤੇ ਬੀ ਐਸਨਲ ਟਾਵਰ ਲੋ ਤਾਂ ਨੀ ਆਦੀ।
ਹੂੰ,
ਆਹੋ ਤਾਂ ਇਹੀਓ ਗੱਲ ਬਸ ਥੋੜ੍ਹੀ
ਹੋਰ ਸੁਣਾਓ?
ਬਸ ਵਧੀਆ,
ਹੇਮਕੁੰਡ ਸਾਹਿਬ ਹੋ ਆਏ ਹੋ?
ਹੇਮਕੁੰਟ ਸਾਬ ਜਾਣ ਦੀ ਤਿਆਰੀ ਹੈਗੀ, ਇਹ ਮਨ ਤੇ ਹੈ ਪਹਾੜਾਂ ਚ ਘੁੰਮ ਆਈਏ।
ਹੂੰ-ਹੂੰ।
ਪਰ ਥੋੜੇ ਬਹੁਤੀ ਪੈਸੇ ਵਿੱਚਾਈ ਜਾਂਦਾ ਫੇਰ ਪੈਸੇ ਬਿਨਾਂ ਬੰਦਾ ਘੁੰਮ ਨੀ ਸਕਦਾ।
ਕਿੰਨੇ ਦਿਨ ਲੱਗ ਜਾਂਦੇ, ਨਿਮਕੁੰੜ ਸਾਹਿਬ ਜਾਂਦੇ ਆਦੀਆਂ।
ਦੇ ਨੇ ਸੱਤ ਅੱਠ ਦਿਨ
ਅੱਛਾ।
ਅੱਗੋਂ ਬਦਰੀਨਾਥ ਬਹੁਤ ਵਧੀਆ ਇਲਾਕਾ ਹੈ। ਉੱਥੇ ਇੱਕ ਵਾਰੀ ਗਏ ਸੀ ਕਾਫ਼ੀ ਟਾਈਮ ਪਹਿਲੇ। ਫੇਰ ਰਿਸ਼ਤੇਦਾਰਾਂ ਨਾਲ ਹੀ ਹਾਂ। ਉਸ ਤੋਂ ਬਾਅਦ ਫੇਰ ਜਾ ਨਾ ਪਾਏ। ਉਹ ਤਾਂ ਮੈਂ ਤਿੰਨ ਹੇਮਕੁੰਟ ਸਾਹਿਬ। ਉਸ ਤੋਂ ਬਾਅਦ ਤਿੰਨ -ਚਾਰ ਵਾਰੀ
ਅੱਛਾ ਜੀ। ਮੈਂ ਅੱਜ ਤੱਕ ਨਹੀਂ ਗਿਆ।
ਕੋਈ ਗੱਲ ਨੀ ਥੋੜ੍ਹੇ ਵੱਡਾ ਹੋਗੇ ਨਾ। ਫਿਰ ਆਪੇ ਚਲੇ ਜਾਓ ਗੇ ਤੁਸੀਂ।
ਹੂੰ ਹੂੰ।
ਥੋੜਾ ਹੁੰਦੀ ਹੈ ਹਾਂ। ਬੰਦਾ ਜਦੋਂ ਥੋੜੀ ਬਹੁਤੀ ਸਮਝ ਲੈਂਦੇ। ਫਿਰ ਬੰਦਾ ਚਲੇ ਜਾਂਦਾ ਐ। ਕਿਸੇ ਨਾ ਕਿਸੇ ਦੇ ਨਾਲ ਕੋਈ ਹੋਰ
ਪੈਦਲ ਯਾਤਰਾ ਕਿੰਨੀ ਹੈਗੀ ਉੱਥੋਂ?
ਪੈਦਲ ਯਾਤਰਾ ਹੈਗੀ ਆ। ਉੱਨੀ ਕਿਲੋਮੀਟਰ
ਅੱਛਾ ਜੀ। ਉੱਨੀ ਕਿਲੋਮੀਟਰ।
ਹਾਂਜੀ ਸੱਤ ਕਿਲੋਮੀਟਰ ਪਹਿਲੇ ਤੂਰ ਲੈਣਾ ਨਾ। ਤੇਰਾਂ ਕਿਲੋਮੀਟਰ ਪਹਿਲਾਂ ਜਾਣਾ। ਫਿਰ ਸੱਤ ਕਿਲੋਮੀਟਰ ਮੇਨ ਚੜ੍ਹਾਈ।
ਅੱਛਾ ਵਾਹ। ਤੇ ਮੈਂ ਸੁਣਿਆ ਹੈਲੀਕਾਪਟਰ ਵੀ ਚੱਲਦੇ ਨੇ ਉੱਥੇ?
ਹਾਂ ਹੈਲੀਪੈਡ ਵੀ ਹੈਗਾ। ਉਹ ਨਾਲ ਨੀਚੇ ਹੀ ਹੈਗਾ। ਉਹ ਵੀ ਉੱਧਰ ਤੱਕ ਜਾਂਦਾ ਹੈ ਜਿਹੜਾ ਵਿਚਕਾਰ ਗੁਰਦੁਆਰਾ ਆਉਂਦਾ। ਉੱਪਰ ਤੱਕ ਨਹੀਂ ਜਾਏਗਾ।
ਤੇ ਥੋੜੀ ਉੱਪਰ ਤੱਕ ਮਤਲਬ ਪੈਦਲ ਹੀ ਜਾ ਸਕਦੇ ਨੇ, ਹੋਰ ਕੋਈ ਰਸਤਾ ਨਹੀਂ ਐ।
ਫਿਰ ਘੋੜਾ
ਅੱਛਾ।
ਹੂੰ
ਤੇ ਬਜ਼ੁਰਗ ਫੇਰ ਜਾਂਦੇ ਹੋਣੇ ਨਾ। ਬਜ਼ੁਰਗ ਜਾਂਦੇ ਹੋਣੇ ਜ਼ਿਆਦਾ।
ਬਜ਼ੁਰਗਾਂ ਨੂੰ ਤਾਂ ਫਿਰ ਪਰੇਸ਼ਾਨੀ ਹੈ ਹੀ ਹੈ। ਜਿਹੜੇ-ਜਿਹੜੇ ਨਿਕਲੇ ਤੇ ਨੇ ਘਰੋਂ, ਪਰ ਉਹਨਾਂ ਨੇ ਤਾਂ ਫੇਰ ਖੱਚਰ ਕਰਨਾ ਜਾਂ ਫਿਰ ਹੈਲੀਕੋਪਟਰ ਤੱਕ ਦਸ ਤੱਕ ਚਲੇ ਹੀ ਜਾਣਗੇ। ਜਾਂ ਖੱਚਰ ਕਰਕੇ ਜਾਣਗੇ ਪੂਰੀ ਉੱਪਰ ਤੱਕ।
ਹਾਂ ਤੇ ਖੱਚਰ ਦਾ ਕਿੰਨਾ ਲੱਗਦਾ ਹੈ ਚਾਰਜ?
ਕਿਰਾਇਆ ਤਾਂ ਬੜਾ ਬਹੁਤ ਜ਼ਿਆਦਾ ਕਿਰਾਇਆ ਓਵਰ ਹੋ ਗਿਆ।
ਅੱਛਾ।
ਹੂੰ। ਬਹੁਤ ਜਿਆਦਾ ਓਵਰ ਹੋ ਚੁੱਕਿਆ। ਇਹਿਓ ਸਮਝਿਓ ਹੈਲੀਕੋਪਟਰ ਦਾ ਹੋਏਗਾ ਅੰਦਾਜ਼ਾ ਮੇਰਾ। ਪਹਿਲੇ ਸੀ ਦੋ ਹਜ਼ਾਰ ਬਈ ਚ ਨਾ- ਤੇਈ ਚੋ ਮੇਰੇ ਉਸ ਟਾਈਮ ਸੀ, ਤੇੈਂਤੀ ਸੌ ਰੁਪਏ ਵੰਨ ਸਾਈਡ। ਜਾਣਾ-ਜਾਣਾ ਹੁਣ -ਹਣਾ ਘੱਟ ਤੋ ਘੱਟ ਮੇਰੇ ਅੰਦਾਜ਼ੇ ਨਾਲ ਹੋਏਗਾ ਹੂੰ।
ਚਾਰ- ਸਾਢੇ ਚਾਰ ਹਜ਼ਾਰ ਹੋਏਗਾ?
ਪਾਰ ਤੱਕ ਦਾ ਹੋਏਗਾ ਓ। ਪੈਟਰੋਲ ਵਗੈਰਾ ਥੋੜਾ ਦਾਮ ਵੱਧਣ ਕਰਕੇ ਨਾ ਥੋੜ੍ਹੀ ਮਹਿੰਗਾਈ ਕਰਕੇ ਹੋ ਜਾਂਦਾ। ਫਿਰ ਪਹਿਲੇ ਹੋਰ ਸੀ। ਹੁਣ ਹੋਰ ਹੋ ਗਿਆ ਰੇਟ।
ਤੇ ਖੱਚਰ ਕੀ ਹੁੰਦਾ ਹੈ। ਖੱਚਰ ਦਾ ਕੀ ਸਿਸਟਮ ਹੁੰਦਾ ਹੈ?
ਖੱਚਰ ਦਾ ਕੀ ਕਿ ਤੁਹਾਨੂੰ ਜਿੱਥੋਂ ਫੜੋਗੇ। ਉਸ ਸ ਨਾਲ ਪੈਸੇ ਲੈ ਲੈਣਗੇ। ਨੀਚੋਂ ਕਰੋਗੇ ਤੇ ਪੂਰੇ ਮੇਰੇ ਖਿਆਲ ਨਾਲ ਪੈਂਠ ਸੌ ਰੁਪਏ ਲੈਂਦੇ ਨੇ ਜਾਣ-ਜਾਣ ਦਾ।
ਅੱਛਾ ਜੀ ਪੈਂਠ ਸੌ ਰੁਪਏ।
ਹਾਂਜੀ ਹਾਂਜੀ। ਸਿਰਫ ਜਾਣ- ਜਾਣ ਦਾ, ਉੱਪਰ ਤੱਕ ਨਿਚੋਂ ਦੀ ਪੂਰੇ।
ਹੂੰ
ਸਟੇ ਕਰਾਉਣਗੇ ਗੁਰਦੁਆਰੇ ਵਿੱਚ ਵਿਚਕਾਰ ਗੁਰਦੁਆਰਾ ਆਉਂਦਾ। ਸਟੇ ਕਰੋਗੇ ਉੱਥੇ, ਫੇਰ ਜਾਂ ਫਿਰ- ਹਾਂ ਜਾਂ ਫਿਰ। ਤੁਹਾਡੇ ਵਿਚਕਾਰ ਗੁਰਦੁਆਰੇ ਛੱਡ ਜਾਏਗਾ। ਅੱਗੋਂ ਫਿਰ ਹੋਰ ਖਚਰ ਕਰਨਾ ਪਏਗਾ। ਉਸ ਹਿਸਾਬ ਦੇ ਅੱਧੇ ਪੈਸੇ ਦੇਣੇ ਪੈਂਦੇ ਭਾਜੀ।
ਤੇ ਬਹੁਤ ਔਖਾ ਹੁੰਦਾ ਹੋਉਦਾ, ਫਿਰ ਏ ਵੀ ਤੇ
ਹਾਂ ਫਪਟ ਚ
ਪਰੇਸ਼ਾਨੀ ਤੇ ਹੈ, ਜਿਹੜਾ ਬੰਦੇ ਦਾ ਸਰੀਰ ਠੀਕ ਹੈ, ਉਹ ਤੇ ਜਾ ਸਕਦਾ ਹੈ, ਬਜ਼ੁਰਗ ਵਗੈਰਾ ਵੀ ਠੀਕ ਹੈ ਨੇ ਕਈ ਵਾਰੀ ਖੁਰਾਕਾਂਧੀਆ ਹੁੰਦੀਆਂ
ਹੂ ਹੂ ਹੂ
ਮ ਉਹਨਾਂ ਯਾਤਰਾ ਕਰਦੇ ਆ, ਪਤਾ ਹੀ ਨੀ ਲੱਗਦਾ ਜਾਂਦੇ ਨੇ ਜਿਹੜੇ ਪੰਜਾਬਡ ਹੁੰ
ਤੇ ਉਹ ਆਕਸੀਜਨ ਵੀ ਨੀ ਹੈਗੀ, ਬੜੀ ਘੱਟ ਆਕਸੀਜਨ ਐ
ਨਹੀਂ ਹੈਗੀ ਇਹ ਆਕਸੀਜਨ, ਆਪਣਾ ਥੋੜਾ ਸਮਝ ਦੀ ਗੱਲ ਹੁੰਦੀ ਹੈ, ਬੰਦੇ ਨੂੰ ਥੋੜ੍ਹਾ ਬਹੁਤ ਤੇ ਸਾਹ ਚੜ੍ਹ ਜਾਂਦਾ, ਬੰਦਾ ਸੋਚਦਾ ਮੈਨੂੰ ਸਾਹ ਨਹੀਂ ਆ ਰਿਹਾ
ਹ
ਯਾਤਰਾ ਕਰ ਹਾਂ ਬੰਦਾ ਯਾਤਰਾ ਕਰ ਰਿਹਾ ਔਨੂੰ ਸਾਹ ਚੜ੍ਹੇਗਾ, ਉਹ ਸੋਚੇਗਾ ਮੈਨੂੰ ਠੰਡ ਕਰਕੇ ਸਾਹ ਨਹੀਂ ਆ ਰਿਹਾ ਔ ਮਰ ਚਲਾ ਜਾਂਦਾ, ਬੰਦੇ ਦੇ ਕੀ ਇੱਥੇ ਆਕਸੀਜਨ ਹੈ, ਉਹ ਬੰਦਾ ਸਾਈਕੋਲੋਜੀ ਇਫਕਟ ਪੈ ਜਾਂਦਾ ਹੈ, ਕਿਉਂਕਿ ਬੰਦੇ ਦੇ ਦਿਮਾਗ ਚ ਪਹਿਲੇ ਗੱਲ ਪਾਈ ਹੁੰਦੀ ਹੈ ਨਾ ਕਿ ਉੱਥੇ ਆਕਸੀਜਨ ਨਹੀਂ ਹੈ ਉਹ ਬੰਦਾ ਉਹ ਬੰਦਾ ਉਹਨੂੰ ਉੱਥੇ ਇਹ ਚੀਜ਼ ਹੋਏਗੀ ਕੰਪਲਸਰੀ ਹੈਗੀ ਹੈ
ਹਾਂ ਉਹ ਇੰਨਨੀ ਉੱਪਰ, ਕਿੰਨੇ ਹਜ਼ਾਰ ਫਿੱਟ ਹੈਗਾ
ਉਹ ਤੇ ਕਾਫੀ ਜਿਆਦਾ ਹੈਗਾ, ਮੇਰੇ ਖਿਆਲ
ਪੰਦਰਾਂ ਕੁ ਹਜ਼ਾਰ, ਪੰਦਰਾਂ ਹਜ਼ਾਰ ਫੀਟ ਏ
ਹਾਂ ਜ਼ਿਆਦਾ ਹੀ ਹੋਏਗਾ, ਚੰਗਾ ਉੱਚਾ ਹੈ। ਮਾਹੌਲ ਹੀ ਚੇਂਜ ਹੋ ਜਾਂਦਾ, ਉੱਪਰ ਜਾ ਕੇ ਠੰਡ ਕਿਉਂ ਹੋ ਜਾਂਦੀ ਹੈ ਉਥੇ ਹੈਗਾ ਤਾਂ ਹੀ ਹੈਗਾ। ਬਦਰੀਨਾਥ ਹੋਰ ਉਪਰ ਹੈਗਾ ਐ
ਅੱਛਾ ਜੀ, ਬਦਰੀਨਾਥ ਹੋਰ ਉੱਪਰ ਐ।
ਅ ਗੋਬਿੰਦ ਧਾਮ ਤੋਂ ਪੱਚੀ ਕਿਲੋਮੀਟਰ ਉੱਪਰ ਜਾਓਗੇ।
ਤੇ ਸਾਰੀ ਚੜ੍ਹਾਈ ਹੈ, ਕਿ ਉੱਪਰ ਡਾਇਰੈਕਟ ਸਿੱਧੀ ਜਾਂਦੀ ਉਹ, ਬਾਈਕਾਂ, ਕਾਰਾਂ ਸਭ ਚਲੀ ਜਾਂਦੀ ਪਰ ਉਹ ਪਹਾੜ ਘੁਮਾ ਘੁਮਾ ਕੇ ਲੈ ਕੇ ਜਾਂਦੇ, ਸਿੱਧਾ ਰੋਡ ਨੀ ਹੈਗਾ ਉਹ, ਮਤਲਬ ਸਟੈਪ ਬਾਏ ਓਕੇ ਜੀ ਠੀਕ ਹੈ, ਜੀ ਸਤਿ ਸ੍ਰੀ ਅਕਾਲ ਜੀ।